ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ?
ਬਸ ਵਧੀਆ ਆਪ ਸੁਣਾਓ ਹੋਰ ਕਿਵੇਂ ਹੋ?
ਵਧੀਆ ਜੀ, ਵਧੀਆ, ਹੋਰ ਕੀ ਕਰਦੇ ਸੀ ਤੁਸੀਂ।
ਬਸ ਰੋਟੀ ਰੋਟੀ ਖਾ ਕੇ ਵਿਹਲੇ ਹੋਏ ਆ ਰਾਤ ਦੀ ਰੋਟੀ ਰੋਟੀ ਖਾ ਲਈ ਹੋ ਗਏ ਪਹਲੇ ਰੋਟੀ ਰੋਟੀ ਖਾ ਕੇ।
ਹਾਂ ਅੱਛਾ ਅੱਛਾ ਜੀ ਰਾਤ ਦੀ ਰੋਟੀ?
ਨਹੀਂ, ਹੁਣੀ ਰੋਟੀ ਰੋਟੀ ਦੁਪਹਿਰ ਦੀ ਖਾਦੀ ਹੈ। ਉਹੀ ਖਾ ਕੇ ਵਿਹਲੇ ਹੋ ਹਾਂ ਨਹੀਂ ਨਹੀਂ ਮੈਂ ਬੋਲ ਰਹੀ ਆਪ ਨੇ ਖਾ ਲਈ ਰੋਟੀ। ਵਗੈਰਾ ਨਹੀਂ ਹੈ ਹਜੇ ਦੋਪੈਰ ਦੀ।
ਹਾਂਜੀ-ਹਾਂਜੀ ਮੈਂ ਖਾਧੀ ਰੋਟੀ ਬਸ ਹੁਣ ਆਰਾਮ ਕਰ ਰਹੇ ਸੋਣ ਲੱਗਾ ਸੀ।
ਹਾਂਜੀ ਮਤਲਬ ਮੌਸਮ ਕਿਵੇਂ ਆ ਬ ਮਤਲਬ ਧੁੱਪ ਵਗੈਰਾ ਹੈ ਯਾਂ ਨਹੀਂ
ਇੱਥੇ ਤੇ ਬਸ ਤੋਬਾ-ਤੋਬਾ ਹੋਈ ਏ ਇੰਨੀ ਜ਼ਿਆਦਾ ਗਰਮੀ ਹੋਗੀ ਹੈ ਨਾ। ਬਹੁਤ ਜ਼ਿਆਦਾ।
ਤੇ ਸਵੇਰੇ ਹੋਇਆ ਸੀ ਥੋੜਾ ਜਿਹਾ ਬੱਦਲ ਬਣਿਆ ਸੀ ਤੇ ਹਲ ਕ ਅਧਾ ਘੰਟਾ ਮੀਂਹ ਆਇਆ ਥੋੜਾ ਜਿਹਾ ਫਿਰ ਮੀਂਹ ਆਣ ਤੋਂ ਬਾਅਦ ਨਾ ਦੁਬਾਰਾ ਫਿਰ ਧੁੱਪ ਚੜ੍ਹ ਗਈ। ਉਹ ਫੇਰ ਹੁਣ ਪੜਾਸ ਬਣਗੀ ਉਦੀ।
ਬਿਲਕੁਲ-ਬਿਲਕੁਲ।
ਹਾਂਜੀ -ਹਾਂਜੀ, ਉਹ ਹੁਣ ਜ਼ਿਆਦਾ ਪਰਸੀਨੇ ਵਾਲੀ ਗਰਮੀ ਹੋਈ ਹੁਈ ਏ।
ਹਾਂਜੀ, ਉਹ ਤੇ ਹੈ ਹੀ ਏ।
ਬਸ ਮੈਂ ਇੱਕ ਵਜੇ ਆਇਆ ਸੀ ਰੋਟੀ ਖਾਣ, ਬਸ ਫਿਰ ਮੈਂ ਹੁਣ ਗਿਆ ਈ ਨੀ ਕੰਮ ਤੇ।
ਇਹੀ ਹਿਸਾਬ ਏ ਹੈ ਸਾਡੇ, ਸਾਡੇ ਇੱਧਰ ਵੀ ਇਤਨੀ ਗਰਮੀ ਹੈ ਤੇ ਪਰਸੋਂ ਬਾਪ ਮੀਂਹ ਪਿਆ ਸੀ, ਦਸ ਮਿੰਟ ਮੀਂਹ ਪਿਆ ਮੱਸਾ। ਤੇ ਦਸ ਮਿੰਟ ਓਲੇ ਪਏ ਉਸ ਤੋਂ ਬਾਅਦ ਫੇਿਰ ਧੁੱਪ ਨਿਕਲੀ ਆਈ ਏ।
ਅੱਛਾ ਜੀ।
ਹਾਂਜੀ, ਨਾਮੋ ਨਿਸ਼ਾਨ ਹੈਈ ਨੀ ਏ ਮੀਂਹ ਦਾ, ਧੁੱਪ ਇਤਨੀ ਤੇਜ਼ ਹੈ, ਬਜ਼ਾਰ ਜਾਂਣ ਦਾ ਕਿਤੇ ਜਾਂਣ ਦਾ ਮਨ ਹੀ ਨੀ ਏ।
ਹਾਂਜੀ, ਸਹੀ ਗੱਲ ਏ।
ਹਾਂਜੀ, ਬੰਦਾ ਜਾਏ ਵੀ ਕਿੱਥੇ ਇੰਨੀ ਗਰਮੀ ਚ' ਦੋਪੈਰੀ ਇਤਨੀ ਤੇਜ਼ ਧੁੱਪ ਹੁੰਦੀ ਹੈ, ਬਦਾ ਬਾਹਰ ਕੱੜੇ ਸੁੱਕਣੇ ਪੰਜ ਤਾਂ ਵੀ ਕਹਿੰਦੇ ਫਟਾਫਟ ਪਾਉ ਤੇ ਚਲੋ ਅਂਦਰ ਜੀਵੇਂ ਪੈ ਰਿਆ।
ਕੱਪੜੇ ਸੁੱਕਣੇੇ ਪਾਉਣ ਜਾਂਦੇ ਉਦੋਂ ਦਸ ਕੱਪੜੇ ਪਾਂਦਾ ਨਾ। ਜ, ਜੇੜਾ ਪਹਿਲਾ ਕੱਪੜਾ ਪੈਂਦਾ ਉਹ ਸੁਕ ਜਾਂਦਾ ਤੱਦ ਤੱਕਨ।
ਬਿਲਕੁਲ- ਬਿਲਕੁਲ, ਸਹੀ ਕਹਿ ਰਹੇ ਹੋ ਤੁਸੀਂ ਐ ਸਹੀ ਕਿਆ ਆ।
ਬੰਦਾ ਅਲੱਗ ਤੋਂ ਸੁੱਕ ਜਾਂਦਾ ਏ।
ਹਾਂਜੀ, ਉਹ ਤਾਂ ਹੈ ਹੀ ਐ।
ਹਮ-ਮ-ਮ, ਮੈਂ ਵੀ ਕੱਲ ਗਿਆ ਸੀ ਬਾਜ਼ਾਰ ਤੇ ਮੈਂ ਨਾ ਪਟਕਾ ਸੀ ਮੇਰਾ ਤੇ ਮੈਂ ਗਿੱਲਾ ਕਰਕੇ ਲਪੇਟ ਲਿਆ ਉੱਪਰ। ਜਿਸ ਤਰ੍ਹਾਂ ਚੁੰਨੀ ਲਪੇਟਦੇ ਨਾ ਅ-ਅ, ਲੇਡੀਜ਼ ਸ਼ਾਲ ਲਪੇਟਦੇ ਨੇ ਤੇ ਇਸ ਤਰ੍ਹਾਂ ਕਰਕੇ ਮੈਂ ਲਪੇਟ ਲਿਆ। ਤੇ ਮੈਂ ਬਸ ਸਿਰਫ ਗਿਆ ਹੀ ਗਿਆ ਵਾ, ਜਦੋਂ ਤੱਕ ਉੱਥੇ ਪਹੁੰਚਾ ਤ ਤੱਕ ਉਹ ਮੇਰਾ ਪਟਕਾ ਪੂਰਾ ਸੁੱਕ ਗਿਆ ਪੂਰਾ। ਤ ਫਿਰ ਜਦੋਂ ਵਾਪਸ ਆਣਾ ਫਿਰ ਮੈਂ ਟੁੰਟੀ ਤੇ ਗਿੱਲਾ ਕੀਤਾ, ਫੇਰ ਲਪੇਟਿਆ, ਫੇਰ ਆਇਆ ਵਾਪਸੀ।
ਹਾਂਜੀ, ਗਰਮੀ ਬੜੀ ਏ ਨਾ।
ਗਰਮੀ ਬਹੁਤ ਏ ਹੁਣ ਦੇਖੋ ਜ ਜਿਹੜਾ ਇੰਨਾ ਪਾਣੀ ਸੁਖਿਆ ਏ ਉਹੀ ਸਾਡੇ ਸਰੀਰ ਚ' ਨਾ ਜੀਓ।
ਹਾਂਜੀ।
ਔਰ ਇੰਜ ਲਗਦਾ ਵੀ ਜਿਸ ਤਰ੍ਹਾਂ ਮੈਂ ਏਸੀ ਚ'ਬੈਠਾ ਹੈਗਯਾ ਵਾ ਇੱਕਦਮ।
ਬਿਲਕੁਲ-ਬਿਲਕੁਲ, ਇਹ ਹੀ ਹੁੰਦਾ ਆ ਕਈ ਲੋਕੀ ਇੰਜ ਕਰਦੇ ਆ।
ਹਾਂਜੀ -ਹਾਂਜੀ, ਤੇ ਨਾਲੇ ਬਚਾਅ ਵੀ ਹੁੰਦਾ ਏ।
ਬਿਲਕੁਲ ਸਹੀ ਗੱਲ ਏ, ਗਰਮੀ ਇਤਨੀ ਏ ਬਚਾਅ ਤਾਂ ਕਰਨਾ ਹੀ, ਨਿੱਕੇ ਬੱਚੇ ਦੇਖਲੋ ਨਾ ਬਾਜ਼ਾਰ ਘੁੰਮਣ ਦੀ ਜਿੱਦ ਕਰਦੇ ਛਾਤਾਂ ਫੜਦੇ ਨੀ ਏ ਨਾ ਫਿਰ ਤੇ ਕੋਈ ਗੀਲਾ ਦਾ ਕੱਪੜਾ ਰੱਖਣਾ ਨਾ ਤੋਲਆ, ਨਾ ਰੁਮਾਲ, ਕੁਛ ਨੀ ਰੱਖਣਾ ਏਦਾਂ ਹੀ ਬੱਸ ਫਿਰਦੇ ਰਹਿਣਾ ਆ।
ਹਮ-ਮ, ਨਾਲੇ ਅੱਜ ਕੱਲ੍ਹ ਫੇਿਰ ਕਿਦਰੇ ਜਾ ਹੁਣ ਅਗਰ ਸੋਚੀਏ ਨਾ ਅਸੀਂ ਪਾੜਾਂ ਚੱਲ ਜਾਈਏ। ਪਹਾੜਾਂ ਵੱਲੋਂ ਦੀ ਟ੍ਰੈਫਿਕ ਬਹੁਤ ਹੋਈ ਏ, ਕਿਉਂਕਿ ਸਾਰੇ ਉੱਥੇ ਈ ਪਹੁੰਚੇ ਹੋਏ ਨੇ।
ਨਹੀਂ ਹੈਗੀ ਪਾੜਾਂ ਵੱਲ ਠੰਡ ਵੀ ਰਹਿਣ ਦੋ ਏਦਾਂ ਹੀ ਸਾਰੇ ਕਹਿੰਦੇ ਆ ਹੈ ਨੀ ਹੈ।
ਚੌਧਰੀ ਮੈਂ ਕਿਹਾ, ਮੈਂ ਕਹਿੰਦਾ ਵਾ ਉ ਇੱਥੋਂ ਵੀ ਇੱਥੋਂ ਵੀ ਜਾਦਾ ਬੁਰੇ ਹਾਲ ਹੋਏ ਹੋਣੇ। ਕੇਓ ਓਥੇ ਟ੍ਰੈਫਿਕ ਹੋਈਗੀ ਈ, ਹਾਂ ਗ ਗੱਡੀਆਂ। ਹਾਂਜੀ ਗੱਡੀਆਂ ਦੇ ਇੰਜਨ ਗਰਮ ਪੂਰੇ, ਇੱਕ ਸੂਰਜ ਦੀ ਧੁੱਪ ਓਥੋ ਗੱਡੀ ਦੀ ਧੁੱਪ।
ਹਾਂਜੀ। ਬੜਾ ਬੁਰਾ ਹਾਲ ਐ, ਪਹਾੜਾਂ ਵੱਲ ਤੇ ਬੋਤ ਜਾ਼ਦਾ ਬੁਰਾ ਹਾਲ ਹੈਗੈ ਹਰ ਸੈੜ ਗਰਮੀ ਐ। ਪਹਾੜਾਂ ਵੱਲ ਵੀ ਗਰਮੀ ਐ।
ਹਾਂਜੀ-ਹਾਂਜੀ ਸਈ ਗੱਲ ਐ।
ਪਹਾੜਾ ਵੱਲ ਨੀ ਅਸੀਂ ਰੈਨ ਦੀ ਲੋੜ ਏਸ ਟੈਮ ਦੇ ਓਤੇ ਅਸੀ।
ਹੁਣ ਮੈਂ ਕੈਂਦਾ ਵਾਂ, ਮੈਂ ਕੇਆ ਇੱਕ ਦੋ ਸਾਲ ਰੁਕ ਜੋ ਪਹਾੜਾਂ ਵਾਲੇ ਨੇ ਏਥੇ ਆਨ ਲੱਗ ਜਾਨਾ ਏ। ਓਨੂੰ ਕੋ ਤੁਸੀਂ ਓਥੇ ਜਾਓ ਅਸੀਂ ਐਥੇ ਆਵਾਂਗੇ।
ਹਾਂਜੀ-ਹਾਂਜੀ ਬਿਲਕੁਲ ਸਈ ਕੈ ਰੇ ਓ। ਓ ਤੇ ਹੈਈ ਐ, ਨਈ ਵੈਸੇ ਤੇ ਮੌਸਮ ਠੀਕ ਹੋ ਜਾਂਦਾ ਐ, ਪਹਾੜਾ ਵੱਲ ਪਰ ਨਾ ਜੁਲਾਈ ਤੇ ਜੂਨ ਦਾ ਜਿੱਥੇ ਵੀ ਗਰਮੀ ਸੇਮ ਓਦਾਂ ਈ ਪੈਂਦੀ ਹੋਰ ਜਗਾ ਪੈਂ ਐ।
ਹਾਂਜੀ ਸਈ ਗੱਲ ਐ ਤੁਹਾਡੀ ਵੀ, ਹੂੰ ਨਾਲੇ ਪਬਲਿਕ ਬੋਤ ਜਾਂਦੀ ਐ ਨਾ, ਰਾਸ਼ ਬੋਤ ਹੋ ਜਾਂਦੈ ਹੁਨ ਤੁਸੀਂ ਏਥੇ ਦੇਖ ਲੋ ਰਿਸ਼ੀ, ਰਿਸ਼ੀਕੇਸ਼ ਦੇ ਵਿੱਚ ਏਨੀ ਪਬਲਿਕ ਪੋਹੰਚ ਗਈ ਏਨੀ ਪਬਲੀਕ ਪੋਹੰਚ ਗਈ, ਓਥੇ ਦੇ ਕਮਰੇਆਂ ਦਾ ਕਰਾਏਆ ਦੋ-ਦੋ ਹਜਾਰ ਰਪੈ ਸੀ। ਤੇ ਪਬਲਿਕ ਜੇਆਦਾ ਪੋਚਚਣ ਦੇ ਕਾਰਨ ਨਾ ਵੀਹ-ਵੀਹ ਹਜਾਰ ਰਪੇਆ ਕਰਾਏਆ। ਬਾਰਾਂ, ਬਾਰਾਂ ਹਜਾਰ ਰਪੇਆ ਕਰਾਏਆ ਕਰਤਾ ਓਨਾਂ ਨੇ ਇੱਕ, ਇੱਕ ਰੂਮ ਦਾ। ਹ ਹੋਟਲ ਫੁੱਲ ਸੀ ਸਾਰੇ, ਇਨੀ ਪਬਲੀਕ ਰੋਡ ਜਾਮ ਸਾਰੇ। ਤੇ ਬਸ ਹੋਨ ਸਾਰੇ ਹੋਨ, ਜੇੜਾ ਤੇ ਲੇ ਲੇਆ ਲੈ ਲੇਆ ਜੇੜਾ ਰੈ ਗੇਆ, ਓ ਬਾਰ ਸੜਕਾਂ ਤੇ ਉਤੇ ਕਈ ਵੀੜੀਓ ਆਈ ਲੋਕੀ ਸੜਕਾਂ ਤੇ ਸੁੱਤੇ ਹੋਏ ਨੇ
ਹੂੰ, ਹੂੰ ਗਰਮੀ ਏਥੇ ਪੂਰੀ ਗਰਮੀ ਹੈ ਨਾ ਹੁਨ ਬੰਦਾ ਪਾਨੀ ਵੀ ਕਿਤਨਾ ਪੀਨਾ, ਪਤਾ ਗਰਮੀ ਚ ਪੇਆਸ ਕਿਤਨੀ ਲੱਗਦੀ ਏ ਪੇਆਸ ਪਾਣੀ ਪੀ, ਪੀ ਕੇ ਢੇਡ ਆਫਰ ਜਾਂਦਾ ਏ ਰੋਟੀ ਨੀ ਖਾ ਪਾਂਦੇ ਅਗਲੇ ਬੰਦੇ ਬੀ।
ਸਈ ਗਾੱਲ ਐ ਜੀ, ਸਈ ਗਾੱਲ ਏ ਬਿਲਕੁਲ।
ਨੀਕਲ ਤੇ ਜਾਂਦੀ ਏ ਗਰਮੀ ਏਥੇ, ਗਰਮ-ਗਰਮ ਹੋਏ ਤਾਂ ਹੋਰ ਨੀ ਖਾਦੀ ਜਾਂਦੀ ਏ।
ਹਾਂਜੀ। ਅਸੀ ਵੀ ਬ, ਹਾਂਜੀ ਸਈ ਗਾੱਲ ਐ। ਨਈ ਗਰਮੀ ਚ ਵੈਸੇ ਵੀ ਨਾ ਜਾਦਾਤਰ ਚੋਲ ਈ ਖਾਦੇ ਜਾਂਦੇ ਰੋਟੀ ਨੀ ਖਾਦੀ ਜਾਂਦੀ।
ਬਿਲਕੁਲੁ ਅਰੇ ਨਈ, ਤੁਸੀ ਏ ਚੋਲ ਅਸੀ ਚੋਲ ਬਨਾ ਲਈ ਨਾ ਦੋ ਦਿਨ ਬਣਾਏ, ਸਾੱਸ ਕੈਂਦੇ ਤੁਸੀ ਭੇਆਰੀ ਓ ਚੋਲ ਬਨਾਈ ਜਾਂਦੇ ਓ ਰੋਟੀ ਨੀ ਬਨਦੀ ਪਈ ਮੇਰਾ ਭਰਾ ਤੇ ਐਹੀ ਕੈਂਦੈ, ਦੀਦੀ ਤੂੰ ਬਿਆਰੀ ਤੇ ਨੀ ਐ, ਤੂੰ ਰੋਜ ਚੋਲ ਬਣਾਕੇ ਵੈ ਜਾਂਨੀ ਏ, ਮੈ ਕੈਨੀ ਐ ਨਾ ਨਈ-ਨਹੀਂ ਗਰਮੀ ਐ, ਤਾਂ ਕਰਕੇ
ਕੈਂਦੇ ਦਾਲ ਭਾਤ ਖਾਈ ਤੇ ਬੜਾ ਮਜ਼ਾ ਆਈ ਥੇ, ਸਾਡੇ ਏਥੇ ਤਾਂ ਬਈਏ ਨੇ ਨਾ ਜੇੜੀ ਸਾਡੀ ਲੇਬਰ ਏ, ਅਸੀ ਓਦੇ ਚ ਚਾਵਲ ਪਾਕੇ ਖਾਦੇ ਨੇ ਓ ਖਾਦੇ ਪਤਾ ਕਿ ਪਰਾਤ 'ਚ ਖਾਂਦੇ ਨੇ, ਹੋ ਹਾਂ ਪਰਾਤ ਲਲੈ ਦੇ ਸਿਟੀਲ ਦੀ ਪਰਾਤ ਹੁੰਦੀ ਐ, ਓਦੇ ਅੰਦਰ ਓਨੇ ਦਾਲ ਚੋਲ ਪਾ ਕੇ ਓ ਖਾਣੇ ਏ। ਅਸੀ ਓਨਾਂ ਨੂੰ ਕੈਨੇ ਆ, ਦੇਖੋ ਦਾਲ ਭਾਤ ਖਾਈ ਥੇ ਬੜਾ ਮਜ਼ਾ ਆਈਥੇ।
ਹਾਂ ਅਸੀ ਬਣਾਂਦੇ ਪੇਆ ਪ੍ਰੋਗਰਾਮ, ਰਿਸ਼ੀਕੇਸ਼ ਦਾ ਤੇ ਹਾਂ, ਹੈ ਸੀ ਅਸੀ ਤੀਨ-ਚਾਰ ਯਾਰ ਦੋਸਤ, ਅਸੀ ਕੇਆ ਚਲੋ ਰਾਫਟਿੰਗ ਕਰਾਂਗੇ ਰਾਤੀ ਕੈਂਪਿੰਗ ਕਰਾਂਗੇ ਅਗਲੇ ਦਿਨ ਰਾਫਕੇ ਓਸ ਤੋਂ ਅਗਲੇ ਦਿਨ ਵਾਪਸੀ ਆ ਜਾਂਗਾ ਬਾਸ ਦੇਖੀ, ਨਾਲੇ਼ ਹੁਣ ਲੜਾਈ ਝਗੜੇ ਵੀ ਹੋ ਰੇ ਨੇ, ਅਸੀ ਕੇਆ ਰੈਣਦੇ ਭਰਾ ਅਸੀ ਏਥੇ ਈ ਠੀਕ ਆ, ਅਸੀ-ਅਸੀ ਤੇ 'ਚ
ਅਸੀ ਗਰਮੀ ਬਰਦਾਸ਼ਤ ਕਰ ਲਾਂਗੇ, ਰੈਣ ਦੇ ਤੂੰ
ਏਥੇ ਈ ਠੀਕ ਏ। ਨਹੀ ਹੁਣ ਲੜਾਈਆਂ ਵੀ ਬਹੁਤ ਹਿਮਾਚਲੀ ਨਾ ਲੜ ਰਹੇ ਨੇ ਹਰਿਆਣਾ
ਆ ਰਹੀਆਂ ਨਹੀ-
ਇਹ ਹਰਿਆਣਾ ਪੰਜਾਬ ਤੇ ਦਿੱਲੀ ਦੇ ਬੰਦਿਆਂ ਨਾਲ ਜਿਆਦਾ ਲੜ ਰਹੇ ਨੇ ਅਗਰ ਉਹਨਾਂ ਨੂੰ ਪਤਾ ਚੱਲ ਜਾਏ ਨਾ ਕਿ ਅਹ ਪੰਜਾਬ ਤੋ ਨੇ ਜਾਂ ਹਰਿਆਣਾ ਤੋ ਜਾਂ ਦਿੱਲੀ ਤੋ ਨੇ ਉਹਨਾਂ ਨਾਲ ਲੜਾਈ ਕਰ ਰਹੇ ਨੇ ਔਰ ਸਾਰੇ ਇਕਠੇ ਹੋ ਜਾਦੇ ਨੇ ਮਿੰਟ 'ਚ ਔਰ ਪੁਲਿਸ ਵੀ ਉਹਨਾਂ ਦੀ ਹੋਈ ਹੈ।
ਦੂਜੀ ਤਮਾਜਰੀ ਸ਼ਹਿਰ ਉਹਦੀ ਚੀਜ ਹੈ।
ਹਾਂਜੀ- ਹਾਂਜੀ ਸਹੀ ਗੱਲ ਹੈ ਜੀ
ਹਾਂਜੀ ਆਪਾਂ ਤਾਂ ਕਿਧਰੇ ਗਏ ਨੀ ਆਪਾਂ ਤਾਂ ਪਹਾੜਾਂ ਵਲ ਵੀ ਜਾਣਦੇ ਸੋਚਦੇ ਹੀ ਨੀ ਹੈਗੇ ਗਰਮੀ ਬੜੀ ਹੈਗੀ ਹੈ। ਘਰ ਹੀ ਖੁਸ਼ ਆ ਫਰਵਰੀ 'ਚ ਗਏ ਸੀ ਆਪਾ ਘੁੰਮਣ ਯੂਪੀ ਸਾਈਡ ਇਕ ਡੇਢ ਮਹੀਨੇ ਲਗਦਾ ਅਇਆ ਸੀ ਹਾਂਜੀ ਫੇਰ ਮਾਰਚ ਆ ਗਏ ਸੀ ਮਾਰਚ ਅਪ੍ਰੈਲ ਦੇ ਆ ਗਏ ਸੀ ਵਿਸਾਖੀ ਕੋਲ
ਅੱਛਾ ਠੀਕ ਹੈ ਜੀ ਠੀਕ ਹੈ।
ਹਾਂਜੀ
ਹਮ
ਤੁਸੀਣਾਓ ਉਧਰ ਗਰਮੀ ਦਾ ਨਿੰਬੂ ਪਾਣੀ ਵਗੈਰਾ ਲੈ ਰਹੇ ਹੋ ਦੁਪਹਿਰ ਵਿਚ
ਹਾਂਜੀ- ਹਾਂਜੀ ਬਸ ਕਦੀ ਮੈਂਗੋ ਸ਼ੇਕ ਬਣਾ ਲੈਂਦੇ ਆ ਤੇ ਬਸ ਕਦੇ ਨਿੰਬੂ ਪਾਣੀ-
ਹਾਂਜੀ ਕਦੀ ਲੱਸੀ ਵਗੈਰਾ ਵੀ ਚੱਲ ਜਾਂਦੀ ਹੈ।
ਹਾਂ ਕਦੀ ਲੱਸੀ ਵਗੈਰਾ ਚੱਲਦੇ- ਨਾਲੇ ਮੈਂ ਕਿਹਾ ਉਹ ਇਕ ਮੈਪਰੋ ਦੀ ਉਹ ਆਦੀ ਹੈ ਰੂਅਫਜਾ ਬੋਤਲ ਨਾ ਅਲਗ ਅਲਗ ਫਲੇਵਰ ਦੇ ਮੈ ਦੋ ਤਿੰਨ ਲਿਆ ਹਾਂਜੀ- ਹਾਂਜੀ-
ਕਰਦੀ ਹੈ। ਇਕ ਆਦੀ ਹੈ ਇਕ ਰੈੱਡ ਕਲਰ ਦੀ ਆਉਦੀ ਹੈ ਉਹ ਤੇ ਮੈ ਦੇਖੀ ਦੀ ਹੈ।
ਹਾਂਜੀ ਇਕ ਰੈਡ- ਇੱਕ ਇੱਕ ਪਾਈਨੈਪਲ ਇੱਕ ਰੋਜ਼ ਔਰ ਇੱਕ ਮੈਂਗੋ ਤਿੰਨੋ ਲਿਆ ਕੇ ਰੱਖੀਏ ਰੋਜ਼ ਬਸ ਐਹੀ ਰਾਤੀ ਗੁੰਦਕਤੀਰਾ ਭਿਗੋਤਾ ਬਸ ਥੋੜਾ ਦੁੱਧ ਪਾਇਆ ਦੋ ਚਮਚੇ ਗੂੰਦਕਤੀਰਾ ਤੇ ਬਸ ਉਹ ਘੋਲਿਆ ਚਲੋ ਅੰਦਰ ਔਰ ਸਰੀਰ ਵੀ ਠੰਡਾ ਸਰੀਰ ਠੰਡਾ ਰਹਿੰਦਾ
ਬਿਲਕੁਲ ਬਿਲਕੁਲ ਗਰਮੀ ਵੀ ਤੇ ਇਤਨੀ ਹੈ ਨਾ ਫਿਰ ਕੀ ਕੀਤਾ ਜਾ ਇਨਸਾਨ ਕੁਛ ਨਾ ਕੁਛ ਤੇ ਕਰੇਗਾ ਨਾ ਹੁਣ ਹਿਮਾਚਲ ਹਰਿਆਣਾ ਤੇ ਜਾ ਨਹੀਂ ਸਕਦਾ ਲੜਾਈਆਂ ਹੋ ਰਹੀਆਂ
ਸਹੀ ਗੱਲ ਹੈ ਆਪਣਾ ਘਰ ਹੀ ਬੈਠੇ ਹੋਏ ਏ ਸੀ ਚਲਾ ਕੇ
ਅ ਇਸ ਵਿਚ ਵੀ ਇਨਸਾਨ। ਵੈਸੇ ਤਾਂ ਬਾਹਰ ਤੁਹਾਨੂੰ ਕੋਈ ਨਾ ਕੋਈ ਕੰਮ ਕਰਨ ਜਾਣਾ ਪੈਂਦਾ ਹੀ ਹੈ ਨਾ ਕਦ ਤੱਕ ਬੈਠੇਗਾ ਇਨਸਾਨ ਵੀ
ਹਾਂਜੀ, ਹਾਂਜੀ ਉਹ ਤਾਂ ਹੈ ਹੀ ਹੈ ਮੈਂ ਅਸੀਂ ਵੀ ਹੁਣ ਜਾਂਦੇ ਹਾਂ ਇੱਕ ਵਜੇ ਤੱਕਰ। ਬਾਅਦ ਉਸ ਤੋਂ ਬਾਅਦ ਰੋਟੀ ਰੁਟੀ ਖਾ ਕੇ ਫਿਰ ਉਸ ਤੋਂ ਬਾਅਦ ਆਪਣਾ ਪੰਜ ਵਜੇ ਤਕ ਚਲੇ ਜਾਂਦੇ ਆ।
ਵਧੀਆ ਗੱਲ ਹੈ ਹੋਰ ਕੀ ਧੁੱਪ ਵਿੱਚ ਕਰਨਾ ਵੀ ਕੀ ਹੈ ਕੀ ਅੱਜ ਕੱਲ ਧੁੱਪ ਵਿੱਚ ਇਨਾ। ਕੰਮ ਹੁੰਦਾ ਵੀ ਨੀ ਹੈ ਗਰਮੀ ਨਾਲ ਪਸੀਨੇ ਕੱਪੜੇ ਸਾਰੇ ਭਰ ਜਾਂਦੇ ਆ ਪਸੀਨੋ ਪਸੀਨੀ ਇਨਸਾਨ
ਜੀ
ਕੀ ਫਾਇਦਾ ਮਤਲਬ ਬਿਮਾਰ ਪੈ ਜੇ ਇਨਸਾਨ ਥੋੜਾ ਅਰਾਮ ਕਰ ਲਏ।
ਹਾਂ ਸਹੀ ਗੱਲ। ਪਤਾ ਕੀ ਆ ਧੁੱਪ ਬੜੀ ਖਤਰਨਾਕ ਆ ਲੂ ਲੱਗ ਗਈ ਨਾ ਇੰਨੇ ਕਮਾਏ ਨਹੀ ਜਿੰਨੇ।
ਘਰੋਂ ਗਾਂਲਾਂ। ਪੈਣੀਆਂਰ ਜਦਦਾਿਆ ਕਿਹਾ ਸੀ ਨਾ ਨਹੀਂ ਜ਼ਿਆਦਾ ਮੰਨਦਾ ਨੀ
ਹਾਂਨੀੇ ਸਹੀ ਗੱਲ ਹੈ ਬ ਹਮ।
ਹਾਂਜੀ
ਹਮ ਹੋਰ ਦੱਸੋ?
ਬਸ ਵਧੀਆ ਅਸੀਂ ਵੀ ਵੇਹਲੇ ਰੋਟੀ ਰੁਟੀ ਖਾ ਕੇ ਵੇਹਲੇ ਹੋਏ ਹਾਂ ਸੋਚਦੇ ਸੀ ਕਿਦਰੇ ਘੁੰਮਣ ਜਾਈਏ ਪਰ ਗਰਮੀ ਇਤਨੀ ਹੈ। ਕਿਧਰੇ ਨੀ ਗਏ ਘਰ ਹੀ ਬਹਿਗੇ ਮੈਂ ਬਾਜ਼ਾਰ ਹੋ ਕੇ ਆਂਦੀ ਹਾਂ।
ਹਾਂਜੀ ਹਾਂਜੀ
ਪਰ ਧੁੱਪ ਇੱਨੀ ਤੇਜ਼ ਐ ਜਦੋਂ ਮੌਸਮ ਠੀਕ ਹੋਏਗਾ ਫਿਰ ਜਾਵਾਂਗੇ ਬਾਜ਼ਾਰ ਚੱਕਰ ਲੱਗਾ ਕੇ ਆਵਾਂਗੇ।
ਹੂੰ ਬਹੁਤ ਵਧੀਆ ਗੱਲ ਏ ਇਸ ਟਾਈਮ ਸਾਰੇ ਉਮੀਦਾਂ ਲੱਗਾ ਕੇ ਬੈਠੇ ਨੇ ਬਸ ਮੀਂਹ ਆ ਜੇ ਮੀਂਹ ਆ ਜੇ- ਮੀਂਹ ਆ ਜੇ ਜਦੋਂ ਅਗਰ ਜਦੋਂ ਰੱਬ ਨੇ ਝੜੀ ਲਾ ਦੇਣੀ ਨਾ ਮੀਂਹ ਦੀ ਫਿਰ ਸਰਿਆਂ ਨੇ ਕਹਿਣਾ ਹੈ ਰਬਾ ਮੀਂਹ ਰੋਕਦੇ ਮੀਂਹ ਰੋਕਦੇ ਮੀਂਹ ਰੋਕਦੇ। ਹੈਲੋ।
ਗਰਮੀ ਗਰਮੀ ਸਾਰਾ ਬ ਵੀ ਕੀ ਕਰਾਂ।
ਦੇਖੋ ਹੁਣ ਹੁਣ ਸਾਰੇ ਨਾ ਮੀਂਹ ਮੰਗਦੇ ਪਏ ਨੇ ਜਿੱਧਰ ਰੱਬ ਨੇ ਮੀਂਹ ਦੇਣਾ। ਹੁਣ ਕਹਿਦੇ ਹਾਏ ਰੱਬਾ ਮੀਹ ਰੋਕਦੇ।
ਬਿਲਕੁਲ
ਆ ਜਾਣੀ ਫਿਰ ਠੰਡ ਆ ਜਾਣੀ ਫਿਰ‌ ਗੱਲਾਂ ਲੈ ਬਈ ਰੱਬਾ ਹੁਣ ਠੰਡ ਲੈ ਲਿਆ ਦੇ ਐ ਗਰਮੀ ਲੈ ਆ।
ਕਰ ਵੀ ਨਹੀ ਫੇਰ ਕਹਿਣਗੇ ਇਸ ਤੋਂ ਵਧੀਆ ਗਰਮੀ ਅੱਛੀ ਸੀ ਫੇਰ ਗਰਮੀ ਆ ਗੀ ਫੇਰ ਠੰਢ ਹੀ ਸਗੋਂ ਸਹੀ ਹੈਗੀ ਸੀ ਕੰਮ ਤੇ ਹੋ ਜਾਂਦਾ ਸੀ।
ਹੂੰ ਸਹੀ ਗੱਲ ਏ।
ਰਬ ਨੂੰ ਦੋਸ਼ ਲਾਦੇ ਆ ਫੇਰ ਰੱਬ ਗਰਮੀ ਸਹੀ ਸੀ ਗਰਮੀ ਦਿਨ ਤੇ ਲੰਬੇ ਹੁੰਦੇ ਆ।
ਹੂੰ
ਹਾਂਜੀ ਇਸ ਕਰਕੇ ਚਲੋ ਠੀਕ ਹੈ ਤੁਹਾਨੂੰ ਗੱਲ ਕਰਕੇ ਚੰਗਾ ਲੱਗਿਆ ਤੁਹਾਨੂੰ ਮੈਂ ਫੇਰ ਕਰਦੀ ਹਾਂ ਕੋਲ ਓਕੇ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
ਓਕੇ